ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ।
ਠੀਕ ਹੈ ਜੀ ਤੁਸੀਂ ਸੁਣਾਓ ਜੀ।
ਬਸ ਜੀ ਵਧੀਆ ਹੋਰ ਕੀ ਕਰਦੇ? ਗ
ਹਾਂਜੀ।
ਮੈਂ ਕਿਹਾ ਹੋਰ ਕੀ ਕਰ ਰਹੇ ਹੋ ਤੁਸੀਂ।
ਬਸ ਵਧੀਆ ਜੀ ਬਸ ਇੱਥੇ ਆਪਣੇ ਕੰਮ ਤੇ ਹੀ ਹੈ ਜੀ ਹਲੇ ਮੈਂ ਸ਼ੋਪ ਤੇ ਬੈਠਾ ਜੀ ਆਪਣੇ।
ਅੱਛਾ ਕੀ ਕੰਮ ਕਰਦੇ ਹੋ ਤੁਸੀਂ?
ਮੈਂ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਜੀ। ਮੇਰੀ ਸ਼ੋਪ ਹੈ ਆਪਣੀ ਇਲੈਕਟ੍ਰੀਸ਼ਨ ਦੀ।
ਅੱਛਾ, ਅੱਛਾ ਹੋਰ ਪ੍ਰਦੂਸ਼ਣ। ਹਾਂਜੀ, ਪ੍ਰਦੂਸ਼ਣ ਬਾਰੇ ਪੁੱਛਣਾ ਸੀ ਮਤਲਬ ਤੁਸੀਂ ਦੱਸ ਦਿਓ ਕੁਛ।
ਹਾਂਜੀ ਪ੍ਰਦੂਸ਼ਣ ਬਾਰੇ ਜਿੱਦਾਂ ਕਾਫ਼ੀ ਚੀਜ਼ਾਂ ਅੱਜ ਕੱਲ੍ਹ ਨਿਊਜ਼ ਵਿੱਚ ਵੀ ਆਉਂਦੀਆਂ ਪਈਆਂ ਜਿੱਦਾਂ। ਦਿੱਲੀ ਵਿੱਚ ਉਹਨਾਂ ਨੇ ਨਵੇਂ ਰੂਲ ਕਰ ਦਿੱਤੇ ਹੈ। ਜਿਹਨਾਂ ਕੋਲ ਪੋਲਿਊਸ਼ਨ ਦਾ ਸਰਟੀਫਿਕੇਟ ਹੋਊਗਾ ਉਹਨਾਂ ਨੂੰ ਫਿਊਲ ਮਿਲਣਾ। ਕਾਫੀ ਚੀਜ਼ਾਂ ਉਹਨਾਂ ਨੇ ਕਲੀਨਿੰਗ ਵਾਸਤੇ ਵੀ ਉਹਨਾਂ ਨੇ ਕਿਹਾ ਹੋਇਆ ਜਿੱਦਾਂ।
ਹਾਂਜੀ ਹੁਣ ਅੱਜ ਕੱਲ੍ਹ ਜਿੱਦਾਂ ਹੁਣ। ਪੇੜ ਪੌਦੇ ਹੈ ਹੀ ਨਹੀਂ ਕੱਟੀ ਜਾਂਦੇ ਪਏ ਨੇ। ਪ੍ਰਦੂਸ਼ਣ ਕਿੱਥੋਂ ਮਿਲਣਾ। ਤੇ ਇਸ ਕਰਕੇ ਦਿੱਕਤ ਹੋ ਰਹੀ ਹੈ। ਹੁਣ ਪਹਿਲੇ ਪੇੜ ਪੌਦੇ ਹੁੰਦੇ ਸੀਗੇ। ਬੜੀਆਂ ਹਵਾਵਾਂ ਆਉਂਦੀਆਂ ਪ੍ਰਦੂਸ਼ਣ ਜਿਆਦਾ ਹੁੰਦਾ ਸੀ ਹੁਣ ਹੈਈ ਨਹੀਂ ਹਵਾਵਾਂ ਵੀ ਨਹੀਂ ਮਿਲਦੀਆਂ ਉਦਾਂ ਦੀਆਂ ਹੁਣ।
ਬਿਲਕੁਲ, ਬਿਲਕੁਲ ਸਾਰੇ ਪਾਸੇ ਸ਼ਹਿਰ ਹੀ ਸ਼ਹਿਰ ਬਣੀ ਜਾਂਦਾ ਨਾ ਲੋਕੀ ਪ ਜਾਂਦੇ।
ਹਾਂਜੀ ਹੁਣ ਕੱਟੀ ਜਾਂਦੇ ਨੇ ਕੱਟੀ ਜਾਂਦੇ ਨੇ ਪੇਡ ਕੱਟੀ ਜਾਂਦੇ ਨੇ ਹੈ ਨਹੀਂ ਫੇਰ ਉਹ। ਪੇਡ ਕੱਟ ਕੱਟ ਕੇ ਤਾਂ ਪਲਾਟ ਬਣਾਈ ਜਾਂਦੇ ਨੇ। ਪ੍ਰਦੂਸ਼ਣ ਕਿੱਥੋਂ ਹੋਣਾ ਹੁਣ। ਹਾਂਜੀ ਇਸ ਕਰਕੇ ਫੇਰ।
ਕਲੋਨੀਆਂ ਕੱਢੀ ਜਾਂਦੇ ਪਏ ਖੇਤ ਕੱਟੀ ਜਾਂਦੇ ਪਏ।
ਹਾਂਜੀ, ਹਾਂਜੀ ਬਸ ਓਹੀ ਜੀ। ਦਿੱਕਤ ਹੋ ਰਹੀ ਹੈ ਪ੍ਰਦੂਸ਼ਣ ਘਟੀ ਜਾ ਰਿਹਾ ਹੈ। ਤੇ ਉਹ ਪਹਿਲੇ ਵਾਲੀ ਚੀਜ਼ਾਂ ਹੈ ਹੀ ਨਹੀਂ ਹੁਣ। ਪਹਿਲੇ ਜਗ੍ਹਾ ਜਗ੍ਹਾ ਤੇ ਪ੍ਰਦੂਸ਼ਣ ਸੀਗਾ ਘਰ ਘਰ ਦੇ ਵਿੱਚ ਪੇਡੇ ਲੱਗੇ ਹੋਏ ਸੀ।
ਹਾਂਜੀ ਹਾਂਜੀ।
ਹੈਈ ਨਹੀਂ ਗਾ।
ਹਾਂ ਸਾਰੇ ਪਾਸੇ ਹੀ ਹੈ ਅੱਜ ਕੱਲ੍ਹ ਪਹਿਲਾਂ ਤੇ ਲੋਕ ਆਪਣੇ ਘਰਾਂ ਦੇ ਵਿੱਚ ਹੀ ਪੇੜ ਪੌਦੇੇ ਲਗਾ ਕੇ ਲਗਦੇ ਸੀਗੇ ਗਰੀਨਰੀ। ਵਗੈਰਾ ਰਹਿੰਦੀ ਸੀ ਆਪਣੀ ਖੇਤੀ ਹੁੰਦੀ ਸੀ ਪਸ਼ੂ ਰੱਖੇ ਹੁੰਦੇ ਸੀ ਉਹਨਾਂ ਨੇ।
ਹਾਂਜੀ, ਅੱਜ ਕਲ ਤੇ ਹੈ ਹੀ ਨਹੀਂ।
ਬਿਲਕੁਲ ਉਹੀ ਹੁਣ ਸਰਕਾਰਾਂ ਵੀ ਨਵੀਆਂ ਨਵੀਆਂ ਸਕੀਮਾਂ। ਚਲਾਉਦੀਆਂ ਪ੍ਰੋਲਿਊਸ਼ਨ ਨੂੰ ਕੰਟਰੋਲ ਕਰਨ ਵਾਸਤੇ ਪਰ ਲੋਕਾਂ ਨੂੰ ਵੀ ਸਾਥ ਦੇਣਾ ਪੈਣਾ ਨਾ ਫੇਰ ਹੀ ਗੱਲ ਬਣੂ।
ਹਾਂਜੀ, ਉਹ ਤੇ ਹੈਈ ਉਹ ਤੇ ਗੱਲ ਤੁਹਾਡੀ ਠੀਕ ਹੈ ਬਿਲਕੁਲ। ਪਰ ਬਸ ਉਹੀ ਨਾ। ਨਹੀਂ ਨਹੀਂ ਕੋਈ ਵੀ ਨੀ ਮੰਨਦਾ ਅੱਜ ਕੱਲ ਤੇ ਕੋਈ ਕਹਿੰਦਾ ਗੱਲ ਕਰਕੇ ਜਾਂਦੇ ਕਿਥੇ ਹੋ।
ਹਾਂਜੀ।
ਕੋਈ ਨੀ ਗੱਲ ਸੁਣਦਾ ਅੱਜ ਕੱਲ।
ਹਾਂ, ਬਸ ਇਹੀ ਹੈ। ਉਹਨਾਂ ਨੇ ਜਿੱਦਾਂ ਹੁਣ ਬਸ ਪੁਲਿਸ ਵਾਲੇ ਖੜੇ ਆ। ਉਹ ਬਸ ਪੋਲਿਊਸ਼ਨ ਦਾ ਬਸ ਚਲਾਨ ਕੱਟਣ ਨੂੰ ਖੜੇ ਆ। ਪਰ ਇਹ ਨਹੀਂ ਸਮਝਾਉਂਦੇ ਕਿ ਪੋਲਿਊਸ਼ਨ ਨਹੀਂ ਕਰਨਾ ਜਾਂ। ਕੋਈ ਹੋਰਨ ਹਰ ਚੀਜ਼ ਦਾ ਪੋਲਿਊਸ਼ਨ ਹੈ ਜੀ ਅੱਜ ਕੱਲ੍ਹ। ਅੱਜ ਕੱਲ੍ਹ ਆਵਾਜ਼ ਦਾ ਪੋਲਿਊਸ਼ਨ ਵੀ ਹੈ ਲੋਕੀ ਉੱਚੇ ਉੱਚੇ ਹੋਰਨ ਲਗਵਾ ਲੈਂਦੇ ਹੈ।
ਹਾਂਜੀ, ਬਿਲਕੁਲ, ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਏ। ਬਸ ਓਹੀ ਨਾ, ਅੱਜ ਕੱਲ ਤੇ ਬੜਿਆ ਕੁਛ ਹੋ ਗਿਆ ਕੁਛ। ਇੰਨੇ ਇੰਨੇ ਵੱਡੇ ਸਿਲੰਸਰ ਲਗਾ ਲੈਂਦੇ ਨੇ ਹੋਰਨ ਇਨੇ ਇੰਨੇ ਉਹ ਹੋ ਜਾਂਦੇ ਨੇ ਤੇਜ। ਪੁੱਛੋ ਕੁਛ ਨਾ। ਤੇ ਹੁਣ ਕਈਆਂ ਨੇ ਪੁਲਿਸ ਵਾਲੀਆਂ ਹੋਰਨ ਲਾਏ ਦੇ ਨੇ ਗੱਡੀਆਂ ਤੇ। ਬਲਕਿ ਇਹਨਾਂ ਵਿੱਚ ਰੋਕਣਾ ਚਾਹੀਦਾ ਏਦਾਂ ਦੇ ਲਾਉਣੇ ਨੀ ਚਾਹੀਦੇ ਹਾਂ ਹਾਂਜੀ।
ਬਸ ਜਿਹੜਾ ਬੰਦਾ ਫੜਿਆ ਗਿਆ ਉਹਨੂੰ ਤੰਗ ਕਰਦੇ ਨੇ ਤੇ ਜਿਹਨਾਂ ਦੀ ਪਹੁੰਚ ਹੁੰਦੀ ਹੈ ਉਹਨਾਂ ਨੂੰ ਕੋਈ ਤੰਗ ਵੀ ਨਹੀਂ ਕਰਦਾ।
ਹਾਂਜੀ ਇਹ ਤੇ ਹੈ ਹੀ ਹੈ ਹਾਂਜੀ ਹਾਂਜੀ ਉਹ ਬਸ ਉਹ ਤੇ ਹੈਈ ਆ।
ਸਾਰੇ ਪਾਸੇ ਏਦਾਂ ਹੀ ਚੱਲੀ ਜਾਂਦਾ ਜੀ।
ਹਾਂਜੀ ਉਹ ਤਾਂ ਹੈ ਹੀ ਤੁਹਾਨੂੰ ਪਤਾ ਹੀ ਹੈ ਫੇਰ ਜਿਹੜੇ ਉਹਨਾਂ ਦੇ ਵਿੱਚ ਭਾਵੇਂ ਆਗੂ ਹੋਣ ਜਿਹਨਾਂ ਦੀ। ਪਹੁੰਚੇ ਉਹਨਾਂ ਨੇ ਤੇ ਆਪਣਾ ਕੰਮ ਸਾਰ ਲੈਣਾ ਭਾਵੇਂ ਜਿੱਦਾਂ ਮਰਜੀ।
ਬਿਲਕੁਲ ਜੀ
ਪਰਮਿਸ਼ਨ ਪਾਈਏ ਵਿੱਚ ਬਈ ਅੱਦਾਂ ਕਰਕੇ ਸਾਡਾ ਕੰਮ ਹੋ ਗਿਆ ਹਾਂਜੀ।
ਪੈਸੇ ਦੇ ਦਮ ਤੇ ਪੈਸੇ ਦੇ ਦਮ ਤੇ ਸਾਰਿਆਂ ਦਾ ਕੰਮ ਹੋ ਜਾਂਦਾ ਜੇ
ਹਾਂਜੀ ਉਹੀ ਨਾ ਪਰਮਿਸ਼ਨ ਪਾਤੀ ਥੋ ਵਿੱਚ ਪੈਸੇ ਦਿੱਤੇ ਸੌ ਪੰਜ ਸੌ ਰੁਪਏ ਦੇ ਦਿੱਤਾ ਸਾਡਾ ਕੰਮ। ਚਰ ਗਿਆ ਹੁਣ ਜਿਵੇਂ ਤਿੰਨ ਤਿੰਨ ਦਿਨ ਜਾਂਦੇ ਆ ਚਸ਼ਨਾਨ ਕੱਟਦੇ ਆ। ਉਹਹੀ ਪਲਬ ਭਲਿਆ ਲੋਕਾਂ ਨੂੰ ਖ ਲੈਂਦੇ ਨੇ ਜਿਹੜੇ ਦੂਜੇ ਹੁੰਦੇ ਨੇ ਉਹਨਾਂ ਨੂੰ ਪੇਛਣ ਦਾ।
ਉਹ ਵੱਡੀ ਗੱਡੀ ਦੇ ਕੇ ਹੱਥ ਨੀ ਨਾ ਪਾਉਂਦੇ ਛੋਟੀ ਗੱਡੀ ਨੂੰ ਦੇ ਕੇ ਹੱਥ ਪਾ ਲੈਂਦੇ ਆ ਉਹ।
ਹਾਂਜੀ ਹਾਂਜੀ ਇਹ ਤੇ ਹੈ।
ਉਹ ਦੇਖਦੇ ਜਿਹੜੀ ਪੁਰਾਣੀ ਗੱਡੀ ਆ ਉਹਨੂੰ ਰੋਕ ਲਓ ਹੁਣ ਗੱਡੀ ਦੇ ਵਿੱਚ ਉਹਨਾਂ ਨੇ ਨਵੇਂ ਨਵੇਂ ਰੂਲ ਕੱਢੇ ਸੀਗੇ ਉਹੀ ਪੰਜਾਬ ਚ ਰੂਲ ਲਾਗੂ ਹੋਊਗੀ ਫੇਰੀ ਹੈ ਇੱਥੇ ਲੋਕਾਂ ਕੋਲ ਪੁਰਾਣੀਆਂ ਪੁਰਾਣੀਆਂ ਗੱਡੀਆਂ ਵਾ ਮਤਲਬ ਉ ਪਲਿਊਸ਼ਨ ਵਧਾਈ। ਜਾਂਦੇ ਪਏ ਹੈ ਸਭ ਤੋਂ ਜਿਆਦਾ ਆਪਣੇ ਟੋ ਚੱਲਦੇ ਜਿਹੜੇ ਟੋ ਕਰਕੇ ਬਹੁਤ ਪੈਂਦੇ ਆ।
ਹਾਂਜੀ ਹਾਂਜੀ ਬਸ ਉਓਹੀ ਆ ਹ ਹਰ ਚੀਜ਼। ਚ ਵੇਖੋ ਉਹਨਾਂ ਨੇ ਵਧਾਈ ਦਾ ਹਰ ਚੀਜ਼ ਚ। ਹਰ ਚੀਜ਼ ਚ ਹਾਂਜੀ ਹਰ ਇੱਕ ਚੀਜ਼ ਚ ਉਹਨਾਂ ਨੇ ਵਧਾਈ ਦੀ ਹਾਂਜੀ ਮੈਂ ਸਟਿਚਿੰਗ ਕਰਦੀ ਐ
ਹਾਂਜੀ ਸਟਿਚਿੰਗ ਕਰਦੇ ਹੋ ਅੱਛਾ ਆਪਣਾ ਹੀ ਕੰਮ ਹੈ ਤੁਹਾਡਾ।
ਹਾਂਜੀ ਫਰੀ ਦਾ
ਘਰੇ ਹੀ ਕਰਦੇ ਹੋ। ਅੱਛਾ ਉਓਦਾਂ ਮੇਰੇ ਭਾਈ ਵੀ ਸਟਿਚਿੰਗ ਹੀ ਕਰਦੇ ਪਰ ਉਹ ਆਪਣਾ ਕਰਦੇ ਮਤਲਬ ਬੱਚਿਆਂ ਸੰਭਾਲਣਾ ਹੁੰਦਾ ਨਾ ਉਹ ਨੇ ਫੇਰ ਇਸ ਕਰਕੇ
ਹਾਂਜੀ ਮੈਂ ਵੀ ਘਰੇ ਹੀ ਕਰ ਲੈਦੀ। ਘਰੇ ਹੀ ਆ ਜਾਂਦਾ ਨਾ ਫ ਥੋੜਾ ਬਹੁਤਾ ਤਾਂ ਘਰੇ ਹੀ ਕਰ ਲਈਏ।
ਠੀਕ ਹੈ ਠੀਕ ਹੈ ਠੀਕ ਤੇ ਉਹ ਉਹ ਬਾਗਣੇ ਤੁਰੇ ਵਾਕਫ ਹੈ।
ਹਾਂਜੀ।
ਬਾਬਿਆ ਉਹਨਾਂ ਨੇ ਜਿਨ੍ਹਾਂ ਨੇ ਇਹ ਸੀ ਚਲਾਇਆ ਸੀਗਾ।
ਹੈਲੋ।
ਹਾਂਜੀ।
ਕੀ ਕਹਿ ਰਹੇ ਹੋ ਹਾਂਜੀ।
ਮੈਂ ਕਿਹਾ ਉਹ ਬਾਬਿਆ ਹੋਣੇ ਤਾਂ ਡਿ ਬਾਕਫ ਹੈ।
ਬਾਵਾ ਕਿ ਨਾ
ਬਾਾਹਗਾ ਬਬਲੀਨ
ਨਹੀਂ ਮੈਂ ਜਾਣਦੀ ਨੀ ਇੱਦਾਂ ਕਿਸੇ ਨੂੰ।
ਅੱਛਾ ਅੱਛਾ।
ਹਾਂਜੀ।
ਅੱਛਾ ਐਪ ਦੇ ਥਰੂ ਹੀ ਹੈ।
ਹਾਂਜੀ ਹਾਂਜੀ।
ਚਲੋ ਚਲੋ ਠੀਕ ਹੈ ਵੈਸੇ ਪੋਲਿਊਸ਼ਨ ਦੇ ਤਾਂ ਵੈਸੇ ਆਪਾਂ ਇਥੇ ਤਾਂ ਕਾਫ਼ੀ ਚੀਜ਼ਾਂ ਹੈਗੀਆਂ ਦੇਖਣ ਵਾਲੀਆਂ ਉਓਦਾਂ ਜੇ ਆਪਾਂ ਪੋਲਿਊਸ਼ਨ ਦੀ ਗੱਲ ਕਰੀਏ ਤਾਂ ਪੋਲਿਊਸ਼ਨ ਨੂੰ ਕੰਟਰੋਲ ਕਰਨ ਵਾਸਤੇ ਤਾਂ ਇਹੀ ਸੋਚ ਸਕਦਾ ਬੰਦਾ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ।
ਹਾਂਜੀ ਪਰ ਵੈਸੇ ਜੋ ਪਹਿਲੇ ਫੈਸਿਲਿਟੀਆਂ ਸੀ ਹੁਣ ਉਹ ਚੀਜ਼ਾਂ ਨੀ ਹੈਗੀਆਂ ਨਾ।
ਅੱਜ ਕੱਲ ਲੋਕ ਆਪਣੇ ਘਰ ਵੀ ਪੇੜ ਪੌਦੇ ਨੀ ਨਾ ਲਗਾਉਂਦੇ। ਜਾਨਵਰਾਂ ਕਰਕੇ ਦਰਦ ਪੈ ਜਾਂਦਾ ਲੋਕਾਂ ਨੂੰ।
ਘਰਾਂ ਦੇ ਬਾਹਰ ਬਹੁਤ ਹੁੰਦੇ ਸੀ ਪੌਦੇ ਲੱਗੇ ਦੇ ਅੱਜ ਕੱਲ ਹੈ ਹੀ ਨਹੀਂ ਕਿਸੇ ਦੇ। ਘਰਾਂ ਦੇ ਬਾਹਰ ਨਜ਼ਰ ਹੀ ਨਹੀਂ ਆਉਂਦੇ ਪਏ।
ਹਾਂ ਅੱਜ ਕੱਲ੍ਹ ਲੋਕ ਜਿੱਦਾਂ ਛੋਟੇ ਮੋਟੇ ਗਮਲੇ ਵੱਲ ਸਜਾ ਲੈਂਦੇ ਆ ਘਰ ਦੇ ਬਾਹਰ। ਵੱਡੇ ਵੱਡੇ ਪੇੜ ਵੱਢ ਕੇ ਤੇ ਜਗ੍ਹਾ ਬਣਾ ਲੈਂਦੇ ਆ ਆਪਣੇ
ਹਾਂਜੀ ਹਾਂਜੀ ਇਹ ਤੇ ਹੈ।
ਘਰ ਦੇ ਵਿੱਚ ਜਿੱਦਾਂ ਹੁਣ ਵੱਡੀਆਂ ਵੱਡੀਆਂ ਕੋਠੀਆਂ ਬਣਾਉਂਦੇ ਲੋਕ ਉਹਨਾਂ ਵਿੱਚ ਹੀ ਲੋਕੀ ਲਗਾ ਲੈਂਦੇ ਵੱਡੇ ਵੱਡੇ।
ਹਾਂਜੀ ਹਾਂ ਹਾਂਜੀ ਇਹ ਤੇ ਹੈ। ਹੋਰ ਤੁਹਾਨੂੰ ਕੀ ਪਸੰਦ ਖਾਣ ਚ।
ਬਸ ਜੋ ਬਣਾ ਦੇਣ ਘਰਦੇ।
ਅੱਛਾ ਸਭ ਕੁਛ ਖਾ ਲੈਂਦੇ ਓ!
ਹਾਂਜੀ
ਮੈਂ ਕਿਹਾ ਸਭ ਕੁੱਝ ਖਾ ਲੈਂਦੇ ਹੋ?
ਨਹੀਂ ਵੈਸੇ ਉਹ ਵੈਜ ਹੀ ਖਾਂਦੇ ਆ ਨੋਨ ਵੈਜ ਹੀ ਨਹੀਂ ਖਾਂਦੇ ਅਸੀਂ।
ਨਹੀਂ ਨਹੀਂ ਅਸੀਂ ਵੀ ਵੈਜ ਹੀ ਖਾਂਦੇ ਹਾਂ ਨਨ ਨੋਨ ਵੈਜ ਸਾਨੂੰ ਵੀ ਨੀ ਪਸੰਦ ਨਾ ਅਸੀਂ। ਖ਼ਾਨੇ ਆ ਅਸੀ ਤੇ ਟੱਚ ਵੀ ਨਹੀਂ ਕੀਤਾ ਹੋਣਾ ਕਿ ਦਾ ਟੇਸਟ ਕਿੱਦਾਂ ਹੈ। ਹਾਂਜੀ ਸਾਡੇ ਘਰ ਹਾਂਜੀ ਹਾਂਜੀ।
ਅੱਛਾ ਲੋਕਲ ਹੀ ਰਹਿੰਦੇ ਜਲੰਧਰ ਹੀ।
ਹਾਂਜੀ ਹਾਂਜੀ ਲੋਕਲ।
ਠੀਕ ਆ ਮੇਰੀ ਵੀ ਮੈਰਿਜ ਹੋ ਗਈ ਹੋਈ ਆ ਮੇਰਾ ਮੁੰਡਾ ਹੈ ਇੱਕ ਉਹਦਾ।
ਹਾਂਜੀ ਮੇਰੇ ਵੀ ਦੋ ਬੇਬੀ ਨੇ।
ਅੱਛਾ ਤੇ ਉਹ ਛੋਟੇ ਉਹਨੂੰ ਸਕੂਲ ਪਾਉਣਾ ਦਸ ਉਣਾਸੀ।
ਹਾਂਜੀ ਅਸੀਂ ਵੀ ਇੱਕ ਨੂੰ ਪਾਉਣਾ ਹੁਣ ਇੱਕ ਸਕੂਲ ਚ ਹੀ ਏ ਇੱਕ ਜਿਪਲੇ ਚ ਹੀ ਏ।
ਹੁ ਪਲੇਵੇ ਚ ਹੀ ਪਾਉਣਾ ਹੁ ਮ ਇੱਕਨ ਨੂੰ
ਹਾਂਜੀ ਬਸ ਇਹ ਵੀ ਜਰੂਰੀ ਨੇ ਪਾਣੇ ਬੱਚੇ।
ਸਕੂਲੇ ਤਾਂ ਬਾਰਾ ਪੜ੍ਹਾਣੇ ਹੀ ਪੈਣੇ ਆ ਜੀ।
ਹਾਂਜੀ ਬਹੁਤ ਜ਼ਰੂਰੀ ਨੇ ਬੱਚੇ ਵੀ ਸਕੂਲ ਪਾਉਣੇ ਬਹੁਤ ਜ਼ਰੂਰੀ ਹੋ ਗਏ ਨੇ।
ਘਰ ਤੰਗ ਵੀ ਬਹੁਤ ਕਰਦੇ ਆ।
ਉਹ ਬਸ ਪੁੱਛੋ ਹੀ ਕੁੱਛ ਨਾ ਬੱਚਿਆਂ ਦਾ ਤੇ ਕੰਮ ਹੀ ਕੀ ਹੈ। ਬੱਚਿਆ ਦਾ ਏਹੀ ਕੰਮ ਹੈ।
ਇੱਕ ਚੀਜ਼ ਹੀ ਹੁੰਦੀ ਹੈ ਬੰਦੇ ਕੋਲ ਬੰਦਾ ਖੜ ਜਾਂਦਾ ਨਹੀਂ ਤਾਂ।
ਹਾਂਜੀ ਇਹ ਤੇ ਹੈ ਤੁਹਾਡੀ ਗੱਲ ਠੀਕ ਹੈ।
ਉਹ ਮੇਰੀ ਵਾਈਫ ਵੀ ਪਹਿਲ ਟੀਚਿੰਗ ਦੀ ਜੋ ਕਰਦੀ ਸੀ।
ਹਾਂਜੀ ਓਕੇ ਅਸੀਂ ਵੀ ਬਸ ਕਰਦੇ ਹਾਂ ਹੁਣ ਘਰ ਜਿਹੜਾ ਥੋੜਾ ਬਹੁਤਾ ਆ ਜਾਵੇ ਫਿਰ ਬੱਚੇ ਵੀ ਫੜ੍ਹਨੇ ਪੈਂਦੇ ਨੇ।
ਹਾਂਜੀ
ਫਿਰ ਉਹਨਾਂ ਨੂੰ ਵੀ ਹਾਂਜੀ ਬਿਲਕੁਲ ਕਿਉਂਕਿ ਫੇਰ ਬੱਚਿਆਂ ਨਾਲ ਹੁੰਦਾ ਵੀ ਨਹੀਂ। ਉਹਨਾਂ ਕਰਕੇ ਫਿਰ ਵਿੱਚ ਛੋੜਨਾ ਹੀ ਪੈਂਦਾ ਕੰਮ
ਹਾਂ ਬੱਚੇ ਕਿਉਂਕਿ ਜਿੱਦ ਵੀ ਬਹੁਤ ਕਰਨ ਲੱਗ ਪਏ ਅੱਜ ਕੱਲ੍ਹ ਤੇ ਨਹੀਂ ਨਾ ਦੇਖੋ ਤੇ ਫੇਰ ਉਹਨਾ ਨੇ ਕਹਿੰਦਾ ਮੋਬਾਇਲ ਦੇ ਦਿਓ।
ਮੋਬਾਇਲ ਦਾ ਹੀ ਵੀ ਸਾਰਾ ਪੰਗਾ ਮੋਬਾਇਲ ਦੇ ਉੱਤੇ ਬੈਠੇ ਰਹਿਣਾ ਮੋਬਾਇਲ ਵੀ ਮੇਰਾ ਹੀ ਮੰਗਣਾ ਉਹਨਾਂ ਨੇ। ਕਿ ਮੰਮਾ ਤੁਹਾਡਾ ਹੀ ਮੋਬਾਇਲ ਚਾਹੀਦਾ ਮੈਨੂੰ ਹੋਰ ਕਿਸੇ ਦਾ ਮੋਬਾਇਲ ਹੀ ਨਹੀਂ ਲੈਣਾ। ਨਾ ਪਾਪਾ ਦਾ, ਨਾ ਦਾਦੀ ਦਾ, ਬਸ ਮੋਬਾਇਲ ਦੇ ਦੋਂ ਤੇ ਬੈਠੇ ਰਹਿਣਗੇ।
ਵਾਈਫ ਨੂੰ ਕਿਹਾ ਕਿ ਚਲੋ ਮੋਬਾਈਲ ਨਾ ਦੇਈਓ ਇਹਨੂੰ ਮੈਂ ਕਿਹਾ ਉਦਾ ਟੀ ਵੀ ਵਗੈਰਾ ਦੇਖ। ਨ ਦੇਓ ਉਹ ਕਿਂ ਜਦੋਂ ਮੋਬਾਇਲ ਦੇ ਦਿੰਦੇ ਇੱਕ ਦੋ ਦਿਨ ਫੇਰ ਉਹ ਫਿਰ ਰੋਣ ਲ ਪੈਂਦਾ ਕਿ ਬਾਅਦ ਮੋਬਾਈਲ ਹੀ ਦੇਓ ਮੈਨੂੰ ਮੋਬਾਈਲ
ਹਾਂਜੀ। ਪਰ ਨਹੀਂ ਅੱਜ ਕੱਲ੍ਹ ਬੱਚੇ ਬ ਅਡਵਾਂਸ ਚ ਹੋ ਗਏ ਦੇ ਨਾ ਅੱਜ ਕੱਲ ਫੋਨ ਮਿਲੇਗਾ ਤੇ ਉਹਨਾਂ ਕੋਲ ਰੋਟੀ ਖਾਧੀ ਜਾਣੀ ਜੇ।
ਹਾਂ ਫੋਨ ਦਿਖਾ ਕੇ ਉਹਨਾ ਨੂੰ ਜੋ ਮਰਜ਼ੀ ਕਰਾ ਲਓ ਜਾਂ ਉਹਨਾਂ ਦੀ ਮਨਪਸੰਦ ਕੋਈ ਚੀਜ਼ ਹੋਵੇ। ਬਾਹਰੋਂ ਲੈ ਕੇ ਦੇ ਦੋ ਘਰ ਦੀ ਰੋਟੀ ਨੀ ਖਾਣੀ ਇਹਨਾਂ ਨੇ।
ਹਾਂਜੀ ਇਹੀ ਗੱਲ ਹੋਰ ਕੋਈ ਗੱਲ ਨੀ ਬਸ ਉਹ ਨਾ ਬੱਚਿਆਂ ਦੀ ਮੰਨ ਨੀ ਪੈਂਦੀ ਹੈ ਕੀ ਕਰੀਏ ਟੀ ਵੀ ਵੀ ਉਹ ਕਹਿਣ ਅਸੀਂ ਕਿੰਨੀ ਕੁ ਦੇਰ ਵੇਖੀਏ। ਫੋਨ ਭਾਵੇਂ ਉਹਨਾ ਨੂੰ ਚੌਵੀ ਘੰਟੇ ਤੇ ਹੀ ਰੱਖੋ ਫੋਨ ਤੋਂ ਨੀ ਅੱਕਣਗੇ ਉਹ।
ਫੋਨ ਤੋਂ ਨਹੀਂ ਅਕਦੇ ਉਹ ਓਦਾਂ ਕੋਈ ਕੰਮ ਉਹਨਾਂ ਨੂੰ ਕਹਿ ਦੋ ਜਾਂ ਕੋਈ ਚੀਜ਼ ਕਰਨ ਨੂੰ ਕਹਿ ਦੋ ਉਹਦੇ ਵਾਸਤੇ ਥੱਕ ਜਾਂਦੇ ਦੋ ਮਿੰਟ।
ਹਾਂਜੀ ਬਸ ਇਨੀ ਗੱਲ ਨਾ
ਫੋਨ ਚਲਾਉਣ ਵਾਸਤੇ ਬੈਠੇ ਆ ਉਹ ਤੇ ਬਸ ਉਹਨਾ ਨੂੰ ਕਾਰਟੂਨ ਲਗਾ ਦੋ ਤੇ ਯੂਟਿਊਬ ਖੋਲ ਦੋ। ਆਪੇ ਉਹਨਾ ਨੇ ਬਸ ਸਕਰੋਲ ਕਰੀ ਜਾਣੇ ਤੇ ਦੇਖੀ ਜਾਂਣੇ।
ਹਾਂਜੀ ਹਾਂਜੀ ਇਹ ਤੇ ਹੈ ਹੀ ਹੈ ਕਾਰਟਨ ਦੇੇਟ ਕਦੀ ਕੁੱਛ ਲਗਾਓ ਕਦੀ ਕੁਛ ਲਗਾ ਦੋ ਰੀਲਾਂ ਬਹੁਤ ਆਉਂਦੀਆਂ ਅੱਜ ਕੱਲ ਤੇ।
ਹ ਰੀਲਾਂ ਕਰਕੇ ਤਾਂ ਜ਼ਿਆਦਾ ਕੰਮ ਹੋਇਆ ਪਿਆ ਜੀ ਅੱਜ ਕੱਲ ਪਤਾ ਨੀ ਲੱਗਦਾ ਨਾ ਹੁਣ ਸੇਫ ਫੀਚਰ ਲਗਾ ਵੀ ਲੈਂਦੇ ਹ ਫ਼ਰ ਵੀ ਕੁੱਛ ਨਾ ਕੁਛ ਆ ਹੀ ਜਾਂਦਾ ਵ ਫੋਨ ਦੇ ਵਿੱਚ
ਹਾਂਜੀ ਉਥੇ ਆਈਏ ਫੇਰ ਉਹ ਬੱਚੇ ਫੇਰ ਹਾਂਜੀ ਬੱਚਿਆਂ ਦਾ। ਦਿਮਾਗ ਕੰਪਿਊਟਰ ਉਹ ਚ ਕੈਚ ਕਰਦੇ।
ਇੱਕ ਵਾਰੀ ਦੇਖਦੇ ਆ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕੀ ਚੀਜ਼ ਹੈਗੀ ਹੈ।
ਹਾਂਜੀ ਕੋਈ ਨੀ।
ਕਣ ਤੇ ਕੱਲ ਕਰ।
ਹਾਂਜੀ
ਹਾਂਜੀ ਹਾਂਜੀ
ਮੈਂ ਕਿਹਾ ਬੱਚਿਆਂ ਦਾ ਦਿਮਾਗ ਕੰਪਿਊਟਰ ਕੈਚ ਕਰਦੇ ਨੇ।
ਹਾਂਜੀ ਬਿਲਕੁਲ ਬਿਲਕੁਲ ਉਹਨਾਂ ਨੂੰ ਤੁਸੀਂ ਜੋ ਕਹਿ ਦੋਗੇ ਉਹਨਾਂ ਨੂੰ ਇੱਕੋ ਵਾਰੀ ਕਹਿਣ ਦੀ ਲੋੜ ਆ ਦੂਜੀ ਵਾਰ ਉਹਨਾਂ ਨੇ ਦੇਖ। ਏਨਾ ਨੀ ਉਹਨਾ ਨੂੰ ਸਭ ਪਤਾ ਲੱਗ ਜਾਂਦਾ ਫੋਨ ਦੇ ਲੋਕ ਖੋਲ ਲੈਂਦੇ ਆ ਆਪੇ।
ਹਾਂਜੀ ਵੀਰ ਜੀ ਠੀਕ ਹੈ ਕੋਲ ਮੈਨੂੰ ਨਾ ਕੋਲ ਆ ਰਹੀ ਹੈ ਠੀਕ ਹੈ।
ਓਕੇ ਜੀ।
ਹਾਂਜੀ ਓਕੇ ਸਤਿ ਸ਼੍ਰੀ ਅਕਾਲ।
ਠੀ